ਹਾਂਜੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ
ਵਧੀਆ ਹੈਗੇ ਆ ਤੁਸੀਂ ਸੁਣਾਓ
ਬਸ ਵਧੀਆ। ਕੀ ਕਰਦੇ
ਕੁਛ ਨੀ ਅਹ ਕਰਨਾ ਤੇ ਇਸ ਵੇਲੇ ਨਾ ਕੁਛ ਨੀ ਹੈਗਾ ਜ਼ਿਆਦਾ ਖਾਸ। ਬਸ ਐਵੇਂ ਬੱਚਿਆਂ ਦੇ ਨਾਲ ਲੱਗੇ ਸੀ ਬੱਚੇ ਫੋਨ ਤੇ ਜਿਵੇਂ ਚੁੱਕ ਲੈਂਦੇ ਨੇ ਕੁਛ ਵੀ ਐਪ ਖੋਲ ਲੈਂਦੇ ਨੇ ਅੱਜ ਕੱਲ ਐਦਾਂ ਐਪ ਓਪਨ ਕਰਕੇ ਕੁਛ ਵੀ ਅਸੀਂ ਨਹੀਂ ਦੇਖ ਸਕਦੇ ਹੈਗੇ ਨਾ ਕਿਉਂਕਿ ਸੋਸ਼ਲ ਮੀਡੀਆ ਤੇ ਬਥੇਰਾ ਕੁਛ ਆਉਂਦਾ ਜਾਂਦਾ ਹੈਗਾ।
ਉਹੀ ਹੈ ਮੈਂ ਵੀ ਉਹੀ ਮੈਂ ਹੁਣ ਉਹ ਕੁੜੀ ਨੂੰ ਇਸ ਚਾਰਜ ਲੱਗਾ ਰਹੀ ਸੀਗੀ। ਕਿ ਫ਼ੋਨ ਜ਼ਿਆਦਾ ਦੇਖਣਾ ਨਹੀਂ ਹੈ ਫੋਨ ਦੇਖਣਾ ਤੁਹਾਨੂੰ ਆਪਣਾ ਕਾਰਟੂਨ ਦੇਖੋ ਬਸ ਉਹਦੇ ਚ ਓਹੀ। ਇਹਨਾ ਨੂੰ ਕੀ ਹੈ ਯੂਟਿਊਬ 'ਚ ਰੀਲਾਂ ਲੱਗਾ ਕੇ ਬੈਜਾਣਦੇ ਬਸ। ਉਹ ਫਿਰ ਉਹ ਰੀਲਾ ਦੇ ਵਿੱਚ ਕਿਵੇਂ ਨਾ ਕੁਛ ਵੀ ਮਤਲਬ ਏਦਾਂ ਦਾ ਆ ਜਾਂਦਾ ਹੈ ਕੋਈ ਮਤਲਬ ਜਿਹੜੀ ਵੀਡੀਓ ਆਂਦੀ ਕੋਈ ਚੰਗੀ ਨੀ ਆਉਂਦੀ ਹੈ। ਕੋਈ- ਕੋਈ ਠੀਕ ਹੈ ਦੇਖਣ ਵਾਲੀ ਜਿਹੜੀ ਹੁੰਦੀ ਹੈ ਲੇਕਿਨ ਕੋਈ -ਕੋਈ ਕਿਵੇਂ ਹੁੰਦੇ ਨਾ ਨਹੀਂ ਹੁੰਦੀ ਬੱਚਿਆਂ ਦੇ ਵਾਸਤੇ ਦੇਖਣੀ। ਔਰ ਓ ਪਤਾ ਵੀ ਨਾ ਓਦੋ ਆ ਈ ਜਾਂਦੀ ਨਾ ਓ ਆਪਨੇ ਆਪ ਈ ਓਦੇ ਚ
ਇੱਕ ਵਾਰੀ ਦੇਖਲੋ ਤੇ ੳਸ ਤੋਂ ਬਾਅਦ ਉਹਦੇ ਨਾਲ ਹੀ ਰਿਲੇਟਿਡ ਬਾਰ ਬਾਰ ਆਈ ਜਾਨ ਗਿਆ ਈ ਜਾਨਗੀਆਂ ਓਈ ਮੈਂ ਬੱਚੇਆਂ ਨੂੰ ਮਨਾ ਕਰ ਰਈ ਸੀ, ਏਨਾ ਜ਼ਾਅਦਾ ਫੋਨ ਦੇ ਵੱਲ ਨਈਂ ਹੋਈਦਾ। ਕੋਈ ਕਾਪੀ ਕਿਤਾਬ ਅ ਚੁੱਕ ਲਵੋ ਪੜ੍ਹ ਲੋ ਤੁਹਾਨੂੰ ਫਾਇਦਾ ਕਰਹੀ ਯੈ ਕਿ ਏ, ਹੈਂ ਫੋਨ ਨੇ ਤੇ ਕੁਛ ਫਾਏਦਾ ਨੀ ਦੇਣਾ ਨਾ ਰੀਲਾਂ ਸਕਰੋਲ ਕਰ ਕਰਕੇ ਤੇ ਕੁਛ ਨੀ ਹੋਣਾ।
ਓ ਸ਼ੋਸ਼ਲ ਮੀਡੀਆ ਜੇੜਾ ਹੈਗਾ ਐ ਨਾ ਓ ਹੁਨ ਮਤਲਬ ਬੋਲਨਾ ਤੁਸੀਂ ਬੱਚੇਆਂ ਵਾਸਤੇ ਤਾਂ ਬਿਲਕੁਲ ਵੀ ਨਈਂ ਆ।
ਬੱਚੇਆਂ ਵਾਸਤੇ ਤਾਂ ਹੁਨ ਤੁਸੀਂ ਬੋਲਨ ਫੋਨ ਦਾ ਆਦਤ ਉਨਾਂ ਨੂੰ ਲੱਗੀ ਐਦਾਂ, ਲੇਕਿਨ ਹੁਣ ਕੀ ਓ ਬੈਨ ਈ ਕਰ ਦੇਣਾ ਚਾਈਦਾ, ਤੋਂ ਵਦੀਆਂ ਏ ਨਾ ਸੋਸ਼ਲ ਮੀਡੀਆ ਕੀ ਕਿਦੇ ਪੋ ਇੰਸਟਾਗ੍ਰਾਮ ਤਾਂ ਆਪਾਂ ਦੇ ਨਈ ਸਕਦੇ, ਉਹਦੇ ਚ ਤੇ ਮੈਂ ਤਾਂ ਲੌਕ ਲਗਾ ਕੇ ਰੱਖੇਆ। ਫੇਸਬੁੱਕ ਤੇ, ਉਹਦੇ ਚੇ ਏਦਾਂ ਪ੍ਰੋਬਲਮ ਆਂਦੀ ਹੈਨਾ? ਕੋਈ ਬੱਚਾ ਦੇਖਦੇ-ਦੇਖਦੇ ਇੱਕਦਮ ਤੁਰਨ ਨਾਲ ਅਪਲੋਡ ਹੋ ਜਾਂਦੀ ਏ ਫੋਟੋ ਕੁਛ ਵੀ ਮਤਲਬ ਚੀਜ਼ਾਂ ਅਪਲੋਡ ਹੋ ਜਾਂਦੀਆਂ ਤੁਰਤ। ਇਹਦੇ ਕਰਕੇ, ਉਸਨੂੰ ਮੈਂ ਪੈਲੇ ਮਨਾ ਕੀਤਾ, ਬਿਲਕੁਲ ਬਿਲਕੁਲ ਫੋਨ ਤੇ ਮਤਲਬ ਤੁਸੀਂ ਵੀ ਯੇ ਨੀ ਕਰਨਾ ਇੰਸ ਇੰਸਟਾਗ੍ਰਾਮ ਤੋਂ ਬਿਲਕੁਲ ਮੇਰੇ ਫੋਨ ਤੇ ਹੱਥ ਈ ਨੀ ਲਾਣਾ, ਤੁਸੀਂ, ਸਿਰਫ ਯੂਟਿਊਬ ਤੁਸੀਂ ਦੇਖ ਰਹੇ ਓ ਉਹਦੇ 'ਚ ਵੀ ਰੀਲਾਂ ਨਹੀਂ ਦੇਖਨੀ ਯਾ ਤੋਂ ਡੋਰੀਮੋਨ ਕੁਛ ਕਿਸ ਕਾਰਟੂਨ ਲਾ ਲਓ ਕੋਈ ਉਹੀ ਦੇਖ ਲੋ ਬਸ।
ਹਾਂਜੀ।
ਲੇਕਿਨ ਬੱਚੇ ਕਿੱਥੇ ਆਪਾਂ ਥੋੜਾ ਇਥੇ ਓਧਰ ਹੋ ਜਾਏ ਉਹ ਰੀਲਾ ਲਗਾ ਕੇ ਬਹਿ ਜਾਂਦੇ।
ਹਾਂਜੀ, ਨਾਲੇ ਫੇਰ ਐਵੀ ਹੈਗਾ ਨਾ ਏਹ ਕ ਚੀਜ਼ ਦੇਖਣ ਲੱਗੋ ਨਾ, ਤੇ ਫੇਰ ਉਹ ਇੰਟਰਸਟ ਆ ਜਾਂਦਾ ਫਿਰ ਬ ਚੇਅਰ ਰੀਲਾਂ ਹੀ ਦੇਖਦੇ ਜਾਂਦੇ ਹੈ ਇਹਨਾਂ ਦੇ ਐ ਚੀਜ਼- ਐ ਚੀਜ਼- ਐ ਚੀਜ਼ ਏ, ਇੱਕ ਤੇ ਸਭ ਤੋਂ ਮੈਨੂੰ
ਪਾਈ ਜਾਂਦੀ ਉਹ।
ਹਾਂਜੀ, ਸਭ ਤੋਂ ਗੰਦੀ ਚੀਜ਼ ਮੈਨੂੰ ਐਂ ਲੱਗਦੀ, ਉਹਦੇ ਵਿੱਚ ਲੈਂਗੁਏਜ ਬਹਤ ਗੰਦੀ ਯੂਜ ਕਰਦੇ ਨੇ, ਜੋ ਬੱਚੇ ਵੀ ਕਾਪੀ ਕਰਦੇ ਹੈਗੇ ਨੇ।
ਔਰ ਉਹ ਜਲਦੀ ਕੈਚ ਕਰਦੇ ਗੱਲਾਂ ਉਹ ਲਾਈਨਾਂ ਜੇਹੜੀਆਂ ਹੋਂਦੀ ਏਨਾ ਓ ਬੱਚੇ ਜੇੜੀ ਬੋਤ ਜਲਦੀ ਫੜ-ਫੜ ਲੈਂਦੇ ਪੜਾਈ ਬੋਲੋ ਏਨਾਂ ਨੂੰ ਓ ਨੀ ਔਂਦੀ ਏ। ਉਹ ਲਾਈਨਾਂ ਯਾਦ ਨੀ ਆਂਦੀ ਏ। ਲੇਕਿਨ ਜੇਹੜੀ ਲਾਈਨ ਯਾਦ ਨਈ ਕਰਨੀ ਉਹ ਲਾਈਨ ਪੇਹਲੇ ਯਾਦ ਆ ਜਾਂਦੀ ਏ।
ਉਹ ਉਹ ਫੇਰ ਇਹ ਵੀ ਨਹੀਂ ਦੇਖਦੇ ਕਿ ਕੇਹਦੇ ਸਾਹਮਨੇ ਬੋਲਨੀ ਏ। ਕਿਦੇ ਸਾਹਮਣੇ ਨਈ ਬੋਲਣੀ, ਤੇ ਹੁਣ ਬੀ ਰੀਲਾਂ ਤੇ ਅਪਲੋਡ ਬਣਾਣ ਵਾਲੇ ਕਰ ਦੇਂਦੇ ਹੈਗੇ ਨੇ, ਕੁਛ ਵੀ ਅਪਲੋਡ ਹੋ ਜਾਂਦਾ ਪਰ ਓ ਕੌਣ ਦੇਖ ਰਿਹਾ, ਉਹਦੇ ਤੇ ਕੀ ਅਸਰ ਪੈ ਰੇਹਾ ਹੈਗਾ ਇਹ ਕੋਈ ਨੀ ਦੇਖਦਾ ਹੈਗਾ।
ਹੁਣ ਮੈਂ ਹੁਣ ਏਹਦਾ ਕੀ ਕੀਤੇ ਨਾ ਯੂ ਟੂਬ ਦੇ ਵਿੱਚ ਨਾ ਉਹ ਆਪਸ਼ਨ ਆਂਦਾ ਸੈਟਿੰਗ ਤੇ ਜਾ ਕੇ ਉਹਦੇ 'ਚ ਰੀਲ ਬੈਨ ਕਰਦੀ ਆ। ਮੈਨੇ ਸਿਰਫ਼ ਜੋ ਹੈਗੀ ਜੋ ਦੇਖਣ ਵਾਲੀ ਓਈ ਰੱਖੀ ਏ ਬਾਕੀ ਜੇੜੀ ਦੂਜੀ ਵੀ ਆਂਦੀ ਨਾ ਓਦੇ ਚ ਇਹ ਕਰਤਾ ਬਲੋਕ ਕਰਤਾ ਉਹਨਾਂ ਨੂੰ, ਉਹ ਰੀਲ ਮਤਲਬ ਉਹ ਸਾਰੀ ਕੋਈ ਰੀਲਾਂ ਆਏਗੀ ਈ ਨਈਂ ਤਾਂ ਓਤੇ
ਹਾਂਜੀ ਇਹ ਤੁਸੀਂ ਸਹੀ ਕੀਤਾ ਹੈਗਾ।
ਨਈ ਕਿਵੇਂ ਕੀ ਹੁੰਦਾ ਨਾ ਆਪਾਂ ਨੂੰ ਪਤਾ ਨੀ ਉਹ ਬੱਚੇ ਦੇਖਦੇ ਏ ਕੱਲੇ ਬੈਹ ਕੇ ਕਦੋਂ ਦੇਖੇ ਹੁੰਦੇ ਆਪਣੇ ਉੱਥੋਂ ਰਸੋਈ ਚ ਕੰਮ ਕਰਦੇ ਹੁੰਦੇ, ਉਹ ਦੇਖਦੇ ਹੁੰਦੇ ਤੇ ਲੇਕਿਨ ਫੇਰ ਪਤਾ ਨਹੀਂ ਨਾ ਕਿਆ ਆ ਜਾਏ ਸਾਹਮਣੇ ਕੀ ਨਹੀਂ ਇਹਦੇ ਕਰਕੇ ਫੇਰ ਮੈਂ ਬੈਨਦੀ ਕੳ ਬੰਦ ਈ ਕਰਤਾ, ਲੋਕ ਈ ਕਰਤਾ ਜਾਦਾ ਤਾਂ ਅਸੀਂ ਦੇਂਦੇ ਨਈ ਹੁਣ ਉਸਨੂੰ ਜ਼ਾਦਾਤਰ ਤੁਆਨੂੰ ਬਲ ਟੀ ਵੀ ਚ ਦੇਖੋ ਤੁਸੀਂ, ਮੈਂ ਕੇਹਾ ਹ ਘੱਟ ਕੋਈ ਨਵੀਂ ਗੱਲ, ਨਹੀਂ ਕੋਮ ਸੋਸ਼ ਮੀਡੀਆ ਦਾ ਬਹੁਤ ਹੀ ਐ ਹੋ ਗਿਆ ਹੁਣ, ਕਿਹੜੀ ਕੈਪ ਨੂੰ ਕਿਉਂ ਖੋਲਿਆ ਉਹਦੇ ਚ ਕੀ ਤਰ੍ਹਾਂ ਆਪਾਂ ਰੀਲ ਆਪਣਾ ਕੁਛ ਕੰਮ ਹੋ ਜਾਂਦਾ ਐ, ਕੁਝ ਦੇਖ ਸਕਦੇ। ਜਿਹਦੇ ਹੁਣ ਕੁਛ ਬਣਾਣਾ ਹੈਗਾ ਤਾਂ ਉਹਦੇ ਚ ਚੈੱਕ ਕਰ ਸਕਦੇ ਕਿਵੇਂ ਬਣਾਣਾ। ਰੈਸਿਪੀ ਆਂਦੀ ਏ, ਹੁਣ ਤੁਸੀਂ ਕਰੋਸ਼ੀਆ ਵਰਕ ਵੱਲ ਦੇਖ ਲਓ ਉਹਦੇ 'ਚ ਆ ਰਿਹਾ ਕਿੰਨਾ ਸਾਰਾ। ਇੰਸਟਾਗ੍ਰਾਮ ਵੀ ਏ, ਉਹਦੇ ਚ ਵੀ ਦੇ ਦਿਖਾ ਰਿਹਾ ਹੁਣ, ਚਲ ਉਹਦੇ ਵਾਸਤੇ ਮੈਂ ਖੋਲਿਆ ਸੀਗਾ ਚਲ ਉਹਦੇ 'ਚ ਦੇਖ ਸਕਦੇ ਕੁਝ ਬਣਾਣਾ ਹੋਇਆ ਤਾਂ ਕਰ ਸਕਦੇ ਕੰਮ। ਬਟ ਇਹ ਰੀਲਾ ਵੇਖਣ ਵਾਸਤੇ ਥੋੜ੍ਹੀ ਨਾ ਕੁਛ ਹੈ।
ਉਹ ਰੀਲਾਂ ਵੀ ਚੱਜਦੀਆਂ ਹੋਣ ਤੇ ਬੰਦਾ ਦੇਖੇ ਹੁਣ ਅਹ ਕਈ ਚੀਜ਼ਾਂ ਨੇ ਕਈ ਵਾਰੀ ਬੰਦਾ ਆਪ ਦੇਖ ਰਿਹਾ ਹੁੰਦਾ ਹੈਗਾ ਹੈ ਬੱ ਬੱਚੇ ਨਾਲ ਬੈਠੇ ਹੁੰਦੇ ਹੈਗੇ ਨੇ ਪਰ ਕਈ ਵਾਰੀ ਐਸੀ ਰੀਲ ਆ ਜਾਂਦੀ ਏ ਕਿ ਜੋ ਦੇਖਣ ਲਾਇਕ ਨਹੀਂ ਹੁੰਦੀਆਂ ਨੇ ਉਹਦੇ ਵਰਡਿੰਗ ਐਸੀ ਹੁੰਦੀਆਂ ਨੇ ਕਿ ਜ ਤ ਤੁਸੀ ਫੈਮਲੀ ਦੇ ਵਿੱਚ ਬੈਠ ਕੇ ਨਈ ਦੇਖ ਸਕਦੇ ਹੈਗੇ ਐ।
ਨਈ ਸਹੀ ਗੱਲ ਐ, ਓ ਤਾਂ ਹੈ ਈ ਐ।
ਹਾਂ ਜਿਵੇਂ ਨਾ ਕਿਤੇ ਕੁਛ ਅੱਛੀ ਚੀਜਾਂ ਵੀ ਆਂਦੀਆਂ ਹੈਗੀਆਂ ਨੇ ਐਸਾ ਨੀ ਕਿ ਸਾਰੀ ਏਦਾਂ ਦੀਆਂ ਹੁੰਦੀਆਂ ਨੇ ਕਿਤੇ ਕੋਈ ਅੱਛੀ ਵੀ ਆ ਜਾਂਦੀ ਹੈਗੀ। ਅਸੀ ਆਪ ਬੱਚੇਆਂ ਨੂੰ ਦਿਖਾਈ ਦੀ ਹੈਗੀ ਕਿ ਬੇਟਾ ਦੇਖੋ ਐ ਚੀਜ ਅੱਛੀ ਹੈਗੀ ਐ ਤੁਸੀ ਵੀ ਏਦਾਂ ਕਰ ਸਕਦੇ ਹੈਗੇ ਓ।
ਓਈ ਓਈ ਓਈ। ਓਦਾ ਮੇਰਾ ਖੁਦ ਦਾ ਈ ਕੈਣਾ ਐ ਕਿ ਜੇੜੀ ਨਈ ਚੀਜ ਐ ਨਾ ਅਸੀ ਮੈਂ ਟੋਕ ਦੇਨੀ ਆਂ। ਏ ਨੀ ਦੇੇਖਣੀ ਚੇਂਜ ਕਰ ਓਨੂੰ। ਸਾਮਣੇ ਆ ਕਰ ਬੈਠੇ ਤਾਂ ਫੇਰ ਮੈਂ ਚਲਾ ਦੇਨੀ ਆ ਓਨੂੰ। ਚੇਂਜ ਕਰ
ਹਾਂਜੀ। ਮੈਂ ਆਪ ਬੱਚੇਆਂ ਨੂੰ ਮਨਾ ਕਰ ਦੇਨੀ ਹੈਗੀ ਆਂ ਕਿ ਤੁਸੀ ਕਿਸ ਐਸੀ ਚੀਜ਼ ਜੋ ਦੇਖੋ ਤੁਹਾਡੇ ਫਾਏਦੇ ਲਈ ਐ ਓ ਦੇਖੋ, ਜੇੜੀ ਚੀਜ਼ ਤੁਹਾਡੇ ਫਾਏਦੇ ਲਈ ਨਈ ਐ ਤੁਸੀ ਓ ਹਟਾ ਦੋ। ਜੇ ਤੁਹਾਨੂੰ ਲੱਗਦਾ ਏ ਕਿ ਏ ਚੀਜ਼ ਦੇਖ ਦੇਖਣ ਨਾਲ ਮੰਮੀ ਜਾਂ ਪਾਪਾ ਕੋਲੋਂ ਡਾਂਟ ਪਿੱਟੇ ਤੇ ਤੁਸੀ ਐ ਚੀਜ਼ ਛੱਡ ਦੋ ਬਿਲਕੁਲ।
ਤੋ ਸੱਚੀ ਗੱਲ ਨੇ। ਓਈ ਓਈ। ਨਈ ਓਦੇ ਚ ਫੈਦਾ ਈ ਨੀ ਨਾ ਬੱਚੇਆਂ ਦਾ ਬੁਰਾ ਅਸਰ ਈ ਪੇ ਕਿ ਓ ਫੈਦਾ ਈ ਨੀ ਹੋਨ ਵਾਲਾ।
ਹੋਰ ਕੀ। ਮੈਂ ਸਿੱਧਾ ਬੱਚੇਆਂ ਨੂੰ ਅਪਣੇ ਐਈ ਚੀਜ ਸਮਝਾਨੀ ਹੈਗੀ ਆਂ ਤੁਸੀ ਦੁਨੀਆਂ ਚ ਏਧਰ-ਓਧਰ ਕਿਤੇ ਵੀ ਆਨਾ-ਜਾਨਾ ਮੈਂ ਕੈਨੀ ਆ ਅੱਗੇ ਗਾਂ ਦਾ ਫਿਊਚਰ ਕਿਨੇਂ ਦੇਖੇਆ? ਕਿਸੇ ਨੇ ਨੀ ਦੇਖਿਆ। ਤੁਹਾਨੂੰ ਕਿਸ ਤਰੀਕੇ ਨਾਲ, ਕਿਸ ਮਾਹੌਲ ਚ, ਪਰ ਦੇਖੋ ਜੇੜੀ ਚੀਜ ਨੂੰ ਤੁਹਾਨੂੰ ਲੱਗੇ ਕਿ ਜੇੜੀ ਚੀਜ ਤੁਸੀ ਅਪਣੇ ਮਾਂ ਬਾਪ ਕੋਲੋਂ ਲਕੋ ਰੇ ਓ ਔ ਚੀਜ ਗਲਤ ਐ। ਬਸ ਮੈਂ ਐਹੀ ਸਮਝਾਨੀ ਆਂ ਬੱਚੇਆਂ ਜੇੜੀ ਤੁਸੀ ਅਪਣੇ ਮਾਂ ਬਾਪ ਕੋਲ਼ੋਂ ਲਕੋ ਰੇ ਓ ਤੇ ਔ ਚੀਜ ਗਲਤ ਐ।
ਅੱਜ਼ ਦਾ ਜਮਾਨਾ ਜਿਵੇਂ ਨਾ ਓਤ ਸਮਝਾਨਾ ਬੋਤ ਜਰੂਰੀ ਐ।
ਓ ਚੀਜ ਸਹੀ ਹੈਗੀ ਐ।
ਹੂੰ। ਔਰ ਇੱਕ ਨੀ ਬੱਚੇ ਨੂੰ ਹਮੇਸ਼ਾ ਬੋਲਨਾ ਈ ਚਾਹੀਦਾ ਕਿ ਤੁਸੀ ਦੱਸਣਾ ਈ ਹਰ ਏਕ ਚੀਜ਼ ਦੱਸਣੀ ਚਾਹੀ ਦੀ ਐ ਹੁਨ ਏਨੂੰ ਵੀ ਮੈਂ ਯੇਈ ਸਮਝਾਆ ਸਕੂਲੇ ਕੁਛ ਵੀ ਹੋਂਦਾ ਐ, ਬੱਚੇਆਂ ਦੇ ਵਿੱਚ ਕੁਛ ਵੀ ਗੱਲਾਂ ਤੁਹਾਡੇ ਵਿੱਚ ਹੁੰਦੀ ਓ ਆ ਕੇ ਤੂੰ ਮੇਰੇ ਨਾਲ ਗੱਲ ਕਰਨੀ ਐ, ਔਰ ਓ ਕਰਦੀ ਵੀ ਓਦਾਂ ਈ ਜਿਦਾਂ ਸਕੂਲ ਦਾ ਬੈਗ ਘਰ ਰੱਖੇਆ ਸਾਰੀ ਟੋਪਿਕ ਦੱਸੇਗੀ ਮੇਰਾ ਅੱਜ ਏਦੇ ਨਾਲ ਝਗੜਾ ਹੋਏਆ, ਓਨੇ ਮੈਨੂੰ ਏਦਾਂ ਬੋਲਿਆ, ਜੋ ਵੀ ਜੋ ਹੋਏਆ ਸਕੂਲ ਚ ਸਾਰੀ ਗੱਲਾਂ ਆ ਕੇ ਕਰਦੀ ਏ। ਕੋਈ ਕੋਈ ਬੱਚੇ ਹੋਂਦੇ ਨਾ ਨਈ ਗਲ ਕਰਦੇ, ਨਈ ਗੱਲ ਕਰਦੇ ਕੋਈ ਕੋਈ ਬੱ ਚੇ ਆ ਕੇ ਘਰ ਦੱਸਦੇ ਨੀ ਐ। ਲੇਕਿਨ ਓ ਓਦੀ ਆਦਤ ਇੰਨੀ ਐ ਕਿ ਓ ਆ ਕੇ ਪੂਰੀ ਗੱਲਾਂ ਮੈਨੂੰ ਦੱਸ ਦੇਂਦੀ ਏ, ਬਾਕੀ ਕਿਨੂੰ ਨੀ ਦੱਸ ਸੀ। ਲੇਕਿਨ ਮੇਰੇ ਨਾਲ ਆ ਕੇ ਪੂਰੀ ਗੱਲਾਂ ਕਰ ਦੇਂਦੀ ਐ।
ਅ ਦੱਸ ਦੇਂਦੀ ਏ। ਬੱਚੇ ਬ ਅੱਛੀ ਗੱਲ ਹੈਗੀ ਐ।
ਨਈ ਨਈ ਮੈਂ ਓਨੂੰ ਪੈਲੇ ਈ ਬੋਲ ਕੇ ਰੱਖੇਆ ਐ। ਕੁਛ ਕੁਛ ਵੀ ਹੋਏ ਕੈਨੇ ਵੀ ਕੁਛ ਹੋਏਆ, ਮਾਮਾ ਜਿਸਰਾਂ ਹੁਨ ਬੱਸ ਵਾਲੇ ਮਾਮੇ ਹੁੰਦੇ ਐ। ਜਾਂਦੇ ਜਿਦੇ ਚ। ਕੁਛ ਵੀ ਬੱਸ ਟੋਪ ਪਿਕ ਹੋਂਦੀ ਕੁਛ ਵੀ ਹੋਏ ਤੂੰ ਆ ਕੇ ਮੇਰੇ ਨਾਲ ਗੱਲ ਕਰੇਗੀ। ਦੱਸੇਗੀ ਮੈਨੂੰ। ਜੋ ਹਰ ਏਕ ਚੀਜ਼ ਨੇ। ਔਰ ਮੈਂ ਖੁਦ ਹੋ ਕੇ ਓਨੂੰ ਪੁੱਛਦੀ ਆਂ ਬਸ ਚ ਕਿਸੇ ਨਾਲ ਕੋਲ ਗੱਲ ਹੋਈ? ਬਸ ਚ ਕੋਈ ਕੁਛ ਬੋਲੇਆ ਤੈਨੂੰ? ਕਿਉਂਕਿ ਆਪਾਂ ਖੁਦ ਹੋ ਕੇ ਪੁੱਛ ਨਾ ਫਿਰ ਬੱਚਾ ਅੱਗੇ ਦੀ ਬੋਲਦਾ ਐ।
ਹਾਂਜੀ, ਮਤਲਬ ਸਾਰੇ ਇੱਕ ਸਾਰੇ ਦਿਨ ਦੀ ਜੋ ਵੀ ਗੱਲਬਾਤ ਹੁੰਦੀ ਹੈ, ਕਿੱਦਾਂ ਦਾ ਮਾਹੌਲ ਹੈ ਕੀ ਹੈ? ਬੱਚਾ ਕੀ ਚੀਜ਼ ਸਿਖ ਰਿਹਾ ਕੀ ਚੀਜ਼ ਨਹੀਂ ਸਿੱਖ ਰਿਹਾ ਹੈਗਾ ਇਹ ਜੀ ਥੋੜ੍ਹੀ ਜਿ ਗੱਲਬਾਤ ਦੇ ਨਾਲ ਹੀ ਹੋ ਪਾਂਦੀ ਹੈਗੀ ਹੈ।
ਨਹੀਂ, ਉਹਨੂੰ ਹੁਣ ਮੈਂ ਉਹ ਵੀ ਯੂਟਿਊਬ ਵੀ ਦੇਖਦੀ ਹੈਨਾ ਇਹਦੇ 'ਚ ਤਾਂ ਫਿਰ ਮੈਂ ਉਹਨੂੰ ਦੱਸ ਦਿੰਦੀ ਹਾਂ ਦੇਖ ਇਹ ਬੈਡ-ਬੈਡ ਚੀਜ਼ ਹੈਗੀ ਹੈ ਇਹ ਨਹੀਂ ਦੇਖਣੀ ਇਹ ਗੂਡ ਹੈਗੀ ਹੈ। ਤੂੰ ਇਹ ਦੇਖ ਸਕਦੀ ਹੈ। ਕਿਉਂਕਿ ਉਹਨਾਂ ਨੂੰ ਦੱਸਣਾ ਆਪਣੇ ਚ ਆਪਣੇ ਹਥ ਚ ਉ ਦੱਸ ਦਿੰਦੀ ਹੈ ਉਹ ਪਤ ਪਤਾ ਲੱਗਦਾ ਹਾਂ ਅਗਰ ਬਾਈ ਚਾਂਸ ਉਦੇ ਧਿਆਨ ਨਹੀਂ ਹੁੰਦਾ ਨਾ ਔਰ ਆਪਾਂ ਕਿੱਥੇ ਸੁਣ ਲਿਆ। ਤੋ ਉਹ ਫਿਰ ਅਸੀਂ ਤੁਰੰਤ ਦੇਖਿਆ, ਹਾਂ ਮੰਮਾ ਆ ਗਈ ਹੈ ਫਟਾਫਟ ਚੇਂਜ ਕਰ ਲੈਂਦੀ ਹੈ। ਦੇਖ ਲੈਂਦੀਹੋ, ਜਾਂਦੀ ਹੈ ਨਹੀਂ ਕਿਵੇਂ ਆਪਾਂ ਉਹਨਾਂ ਨੂੰ ਬੋਲਦੇ ਰਹੋਗੇ ਨਾ ਬੱਚਿਆਂ ਨੂੰ ਫਿਰ ਥੋੜ੍ਹਾ ਹੀ ਰਹਿ, ਲੇਕੇ ਉਹਨੂੰ
ਹਾਂਜੀ। ਨਾਲੇ ਫਿਰ ਏ ਇਕ ਇਹ ਹੁੰਦਾ ਨਾ ਇੰਨਾ ਜ਼ਿਆਦਾ ਦੇਖਣ ਕਰਕੇ ਸਕਰੀਨ ਤੇ ਸਕਰੀਨ ਹੀ ਹੈਗੀ ਹੈ, ਇਹਦਾ ਤੇ ਫੇਰ ਕਿਤੇ ਨਾ ਕਿਤੇ- ਅੱਖਾਂ ਤੇ ਵੀ ਅਸਰ ਪੈਂਦਾ ਹੈ, ਸਾਡੇ ਬਿਹੇਵੀਅਰ ਚ ਵੀ ਬੜਾ ਫ਼ਰਕ ਪੈਂਦਾ ਹੈ।
ਸਭ ਤੋਂ ਜ਼ਿਆਦਾ ਬਿਹੇਵੀਅਰ ਚ ਹੁੰਦਾ ਹੈ ਤੁਸੀਂ ਯਕੀਨ ਨਹੀਂ ਕਰੋ ਵਿੱਚ ਮੇਰੀ ਕੁੜੀ ਦਾ ਹੋ ਹੀ ਗਿਆ ਸੀਗਾ, ਯੂਟਿਊਬ ਜ਼ਿਆਦਾ ਦੇਖ ਰਹੀ ਸੀ ਮਤਲਬ ਯੂ ਦਾਂ ਕਿਵੇਂ ਉਹ ਜਿੱਦਾਂ ਰੀਲ ਬਣਾਉਂਦੇ ਆ ਨਾ ਜਿੱਦਾਂ ਉਹ ਕੁੜੀ ਸੀਗੀ ਸਾਹਮਣੇ ਬੇਸ਼ੱਕ ਕੋਈ ਫਲਤੂ ਰੀਲ ਨਹੀਂ ਸੀਗੀ ਵਧੀਆ ਹੀ ਸੀਗੀ ਕੋਈ ਇੱਦਾਂ ਦੀ ਨੀ ਸੀ। ਉ ਜਿਵੇਂ ਉ ਕਰਦੀ ਸੀ ਨਾ ਸੇਮ ਉਦਾਂ ਹੀ ਕਰਨ ਲੱਗੀ ਸੀ ਮੈਨੇ ਤੁਸੀਂ ਬੋਲ ਇੰਨੀ ਮੁਸ਼ਕ ਕਿੰਨਾ ਉਹਦਾ ਆਦਤ ਛੁਟਾਈ ਸੀ ਨਾ ਉ ਯੂਟਿਊਬ ਦੀ ਬੜੀ ਮੁਸ਼ਕਿਲ ਨਾਲ ਮੈਂ ਹੁਣ ਬਹੁਤ ਬੰਦ ਹੀ ਕਰਤਾ ਸੀ ਉਹਨੂੰ ਦੇਣਾ ਮੈਂ ਟੀ ਵੀ ਲਾਕੇ ਬੈਜਾ। ਉੱਥੇ ਕਾਰਟੂਨ ਦੇਖ ਲੈ ਤੂੰ ਲੇਕਿਨ ਮੈਂ ਫੋਨ ਨਹੀਂ ਦੇਣਾ ਤੈਨੂੰ ਹੁਣ। ਤੋਂ ਬੈ ਗਈ ਉੱਥੇ ਆਪਣਾ ਉਹ ਆਦਤ ਹੁਣ ਫਿਰ ਛੁੱਟ ਗਈ ਸੀਗੀ ਕਾਫੀ ਹੱਦ ਤੱਕ ਤਾਂ।
ਹਾਂਜੀ, ਮਤਲਬ ਅ ਬੜਾ ਫ਼ਰਕ ਪੈਂਦਾ ਹੈਗਾ ਸਾਨੂੰ ਲੱਗਦਾ ਹੈਨਾ ਦੇਖ ਕੇ ਕਿ ਹਾਂਜੀ ਤੁਸੀਂ ਇਹ ਸਭ ਕੰਮ ਕਰ ਰਹੇ ਹੈਗੇ ਹੋ ਇਹਦੇ ਨਾਲ ਤੁਹਾਡੇ ਬਿਹੇਵੀਅਰ ਚ ਵੀ ਬੜਾ ਫ਼ਰਕ ਪੈ ਰਿਹਾ ਹੈਗਾ ਤੇ ਨਹੀਂ ਪਤਾ ਚੱਲਦਾ ਹੈਗਾ ਪਰ ਏ ਸਕਰੀਨ ਟਾਈਮ ਜਿੰਨਾ ਜ਼ਿਆਦਾ ਹੁੰਦਾ ਹੈਗਾ ਏ ਉਥੇ ਨਾ ਬੱਚੇ ਦੇ ਬਿਹੇਵੀਅਰ ਚ ਫਰਕ ਪਉਦਾ ਹੈਗਾ।
ਖਾਂਦਾ ਨਾ ਉਹੀ, ਚਿੜ ਚਿੜਪਨ ਕਰਦਾ ਉਹਦੇ ਚ ਦੇਖ ਕੇ ਸਾਰਾ। ਯੂਟਿਊਬ ਉਹਦੇ ਚ ਦੇਖ-ਦੇਖ ਕੇ ਜੋ ਰੀਲਾਂ ਆਂਦੀਆਂ ਨਾ ਉਹ ਦੇਖ-ਦੇਖ ਕੇ ਕਿ ਉਹ ਉਸਰ੍ਹਾਂ ਸੇਮ ਜਿੱਦਾਂ ਉਹ ਚਿੜ-ਚਿੜ ਕਰ ਰਹੀ ਉਦਾਂ ਹੀ ਕਰਦੀ ਔ।
ਰੀਲਾਂ ਵੇਖ-ਵੇਖ ਕੇ ਨਾ
ਹੂੰ।
ਤੇ ਬੱਚੇ ਵੀ ਫਿਰ ਓਦਾਂ ਹੀ ਕਰਨ ਲੱਗ ਪੈਂਦੇ ਨੇ, ਕਈ ਰੀਲਾਂ ਚ ਤਾਂ ਐਸਾ ਦੱਸਦੇ ਕਿ ਤੁਸੀਂ ਇਹਜ ਕਰੋ ਇਹਂਜ ਕਰੋਂ ਛਟੇ ਬੱਚੇ ਨੇ ਕੁਛ ਨਾ ਕੁਛ ਅ ਤਾਹੀ ਨਾਲ ਦੇ ਨਾਲ ਕਰਦੇ ਜਾਂਦੇ ਨੇ ਤੇ ਉਹ ਕੁਛ ਨਾ ਕੁੱਛ ਫੇਰ ਸਾਰਾ ਫੋਨ ਦਾ ਡੇਟਾ ਵੀ ਜਾਂਦਾ ਹੈ ਸਭ ਕੁਛ ਜਾਂਣਦਾ ਹੈਗਾ।
ਨਹੀਂ ਬਟ ਲੇਕਿਨ ਉਹ ਤੋਂ ਗੱਲ ਉਹ ਤੋਂ ਗੱਲ ਠੀਕ ਨੇ ਲੇਕਿਨ ਜੋ ਉਨਾਂ ਦੇ ਅਨਸਰ ਗਲਤ ਪੈ ਰਿਹਾ ਉਹ ਸਭ ਤੋਂ ਵੱਡੀ ਗੱਲ ਹੈ ਨਾ ਡਾਟਾ ਦੇਖੋ ਡਾਟਾ ਚਲਾ ਗਿਆ ਚਲਾ ਗਿਆ। ਲੇਕਿਨ ਜਿਹੜਾ ਉੱਤੇ ਅਸਰ ਉਹਦਾ ਪੈ ਗਿਆ ਉਹ ਬਹੁਤ ਵਧ- ਵਧੀਆ ਨਹੀਂ ਨਾ ਉਹ ਗੱਲ।
ਬਹੁਤ ਗ਼ਲਤ ਅਸਰ ਪੈਂਦਾ ਹੈਗਾ ਹੈ ਤੇ ਕੋਸ਼ਿਸ਼ ਏਹੀ ਕਰੀ ਦੀ ਹੈਗੀ ਹੈ ਕਿ, ਬੱਚੇਆਂ ਨੂੰ ਬਸ ਪਿੱਛੇ ਹੀ ਰੱਖ- ਓ ਏਹ ਸਭ ਚੀਜ਼ਾਂ ਚ, ਉਤਨਾ ਇਸਤੇਮਾਲ ਕਰਨ ਜਿਤਨੀ ਜ਼ਰੂਰਤ।
ਜ਼ਰੂਰਤ ਹੈ, ਸੱਚੀ ਗੱਲ, ਔਰ ਮੇਨ ਗਲ ਆ ਨਾਲ ਬੈਠੋ, ਤੁਸੀਂ ਜਦ ਵੀ ਦੇ ਰਹੇ ਹੋ ਬੇ ਬੰਦੇ ਬੱਚਿਆਂ ਨਾਲ- ਨਾਲ ਬੈਠ ਕੇ ਤੁਸੀਂ ਦੋ ਫੋਨ ਓਹਨਾਂ ਦੇ ਹੱਥ ਚ ਕੇਹੜਾ ਠੀਕ ਰੈਂਦਾ, ਕਿ ਆਪਾਂ -ਆਪਾਂ ਨੂੰ ਪਤਾ ਚੱਲ ਰੇਆ ਕੀ ਕਰ ਰਏ, ਕੀ ਨਈ ਕਰ ਰਏ।
ਹਾਂਜੀ ਚੰਗਾ ਫੇਰ ਮੈਂ ਨਾ ਕੋਈ ਆ ਗਏ ਨੇ ਗੈਸਟ ਤੇ-ਤੇ ਮੈਂ ਤੁਹਾਡੇ ਨਾਲ ਬਾਅਦ ਚ ਗੱਲ ਕਰਦੀ ਹੈਗੀ ਆ। ਕਿਵੇ ਫੇਰ, ਹਾਂਜੀ ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ।